ਕੱਲ ਹੈਲੋ, ਹਾਂਜੀ 'ਸਤਿ ਸ਼੍ਰੀ ਅਕਾਲ'।
ਮੈਡਮ 'ਸਤਿ ਸ਼੍ਰੀ ਅਕਾਲ'।
ਕਿਵੇਂ ਹੋ?
ਹੋਰ ਠੀਕ ਔ ਮੈਡਮ।
ਹਾਂਜੀ, ਹਾਂਜੀ ਮੈਂ ਵਧੀਆ ਤੁਸੀਂ ਦੱਸੋ?
ਹੋਰ ਕੀ ਕਰਦੇ ਸੀ?
ਕੁਛ ਨਹੀਂ ਬਸ, ਰੋਟੀ ਬਣਾਉਣ ਦੀ ਤਿਆਰੀ ਏ ਰੋਟੀ ਬਣਾਵਾਂਗੇ ਹੁਣ।
ਅੱਛਾ।
ਹਾਂਜੀ ਤੇ ਤੁਸੀਂ?
ਬਸ ਅਸੀ ਤਾਂ ਫਰੀ ਹੀ ਬੈਠੇ ਸੀਗੇ ਚਾਹ ਪੀ ਕੇ ਹਟੇ ਸੀ।
ਤੇ ਹੁਣ ਕਿਹੜੇ ਟਾਈਮ ਦੀ ਚਾਹ ਪੀਂਦੇ ਪਏ ਹੋ ਤੁਸੀਂ।
ਹੈਂਜੀ?
ਹੁਣ, ਕਿਹੜੇ ਟਾਈਮ ਦੀ ਚਾਹ ਪੀਂਦੇ ਪਏ ਔ?
ਸਾਡੇ ਗੈਸਟ ਗਏ ਸੀਗੇ ਉਹ ਹੁਣ ਟਾਈਮ ਲੱਗਿਆ ਸੀਗਾ।
ਠੀਕ ਹੈ।
ਹਾਂਜੀ ਹਾਂ।
ਫਿਰ ਤੁਸੀਂ ਰੋਟੀ ਕਦੋਂ ਖਾਓਗੇ, ਏਨੀ ਜਲ ਮਤਲਬ ਲੇਟ ਚਾਹ ਪੀ ਕੇ।
ਹੈਂਜੀ।
ਮੈਂ ਕਿਹਾ ਜੀ, ਤੁਸੀਂ ਰੋਟੀ ਕਦੋਂ ਖਾਣੀ ਐ ਇੰਨੀ ਲੇਟ ਤੁਸੀਂ ਚਾਹ ਪੀਤੀ ਐ। ਸਤਨਾਮ
ਸਾਢੇ ਕੁ ਅੱਠ ਵਜੇ ਖਾਂਨੇ ਹਾਂ ਅਸੀਂ ਰੋਟੀ।
ਹੈਲੋ।
ਕਈ ਵਾਰ ਨੌਂ ਵੀ ਵੱਜ ਜਾਂਦੇ ਆ।
ਅੱਛਾ।
ਹਾਂਜੀ।
ਫਿਰ ਐਵੇਂ ਨਾ ਚਾਹ ਪੀ ਲੈਂਨੇ ਆ। ਜਦੋਂ ਫੇਰ ਬਾਅਦ ਚ ਭੁੱਖ ਨੀ ਨਾ ਲੱਗਦੀ ਆਪਾਂ ਨੂੰ।
ਹਾਂਜੀ ਹਾਂ, ਬਾਅਦ 'ਚ ਨਹੀਂ ਨਾ ਲੱਗਦੀ ਫਿਰ ਇਸ ਕਰਕੇ ਲੇਟ ਖਾਂਨੇ ਹਾਂ ਥੋੜ੍ਹੀ ਜਿਹੀ।
ਠੀਕ ਹੈ, ਠੀਕ ਹੈ।
ਹਾਂਜੀ ਹਾਂ, ਅੱਜ ਕਿਹੜੇ ਟੋਪਿਕ 'ਤੇ ਗੱਲ ਕਰੀਏ ਆਪਾਂ?
ਮੌਸਮ ਬਾਰੇ ਹੀ ਕਰ ਲੈਂਨੇ ਆ, ਕਿੱਦਾਂ ਦਾ ਮੌਸਮ ਬਣਿਆ ਤੁਹਾਡੇ ਅੱਜ।
ਸਾਡੇ ਤਾਂ ਅੱਜ। ਹੁਣ ਤਾਂ ਸ਼ਾਮ ਹੋ ਗਈ ਹੁਣ ਤਾਂ ਥੋੜੀ ਜਿਹੀ ਹਵਾ ਈ ਚੱਲ ਰਹੀ ਹੈ।
ਠੀਕ ਹੈ।
ਹਾਂਜੀ ਜੇ ਪਹਿਲਾਂ ਦੁਪਹਿਰੇ ਤਾਂ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ। ਹੁਣ ਤਾਂ ਹਵਾ ਜਿਹਾ ਚੱਲ ਰਹੀ ਹੈ।
ਨਹੀਂ ਹਾਂਜੀ ਮਤਲਬ ਕਿ ਪੰਜ ਕੁ ਵਜੇ ਮੰਮਾ ਬੱਦਲ ਵਾਹੀ ਹੋ ਗਈ ਸੀਗੀ। ਅਤੇ ਹਨੇਰੀ ਵੀ ਆਈ ਸੀਗੀ
ਹਾਂ ਹਾਂ ਥੋੜ੍ਹੀ ਥੋੜ੍ਹੀ ਹਨੇਰੀ ਵੀ ਚੱਲ ਪਈਦੀ ਹਵਾ
ਹਾਂਜੀ ਹਾਂ ਇੱਥੇ ਹਨੇਅਰੀ ਆਈ ਸੀਗੀ ਅਤੇ ਮਤਲਬ ਬੱਦਲ ਛਾਇਆ ਪਿਆ ਹੈਗਾ ਜਿੱਦਾਂ ਕਿ ਬਾਰਿਸ਼ ਆਉਣ ਵਾਲੀ ਹੈ
ਸ਼ਾਮ ਨੂੰ ਤਾਂ ਥੋੜਾ ਜਿਹਾ ਮੌਸਮ ਹੋ ਜਾਂਦਾ
ਹਾਂਜੀ ਹਾਂ ਨਹੀਂ ਸ਼ਾਮ ਨੂੰ ਤਾਂ ਡੇਲੀ ਦੇ ਗੁੰਮ ਹੋਇਆ ਪਿਆ। ਮਤਲਬ ਨਾ ਪੰਜ ਛੇ ਦਿਨ ਹੋ ਗਏ ਨੇ। ਸ਼ਾਮ ਨੂੰ ਤੇ ਇ ਇੱਦਾ ਦਾ ਮੌਸਮ ਹੋ ਜਾਂਦਾ ਕਿ ਇੰਨੀ ਕੁ ਜ਼ਿਆਦਾ ਠ ਠੰਢ ਹੋ ਜਾਂਦੀ ਹੈ ਬਾਹਰ ਗਿਆ ਬੰਦਾ ਆਰਾਮ ਨਾਲ। ਘੁੰਮ ਫਿਰ ਸਕਦਾ ਜਾਂ ਬੈਠ ਸਕਦਾ ਹੈ ਪਰ ਦੁਪਹਿਰੇ ਇੰਨੀ ਜ਼ਿਆਦਾ ਗਰਮੀ ਹੁੰਦੀ।
ਲ ਇੰਨੀ ਜ਼ਿਆਦਾ ਧੁੱਪ ਹੁੰਦੀ ਹੈ ਗਰਮੀ ਹੁੰਦੀ ਹੈ ਬੰਦਾ ਏ ਸੀ ਤੋਂ ਬਿਨਾਂ ਨਹੀਂ ਰਹਿ ਸਕਦਾ।
ਹਾਂਜੀ ਹਾਂ।
ਹਾਂਜੀ, ਹਾਂਜੀ ਜਿਵੇਂ ਤੁਸੀਂ ਏ ਸੀ ਦੇਖ ਲਓ ਕਿੰਨੇ ਜ਼ਿਆਦਾ ਨੁਕਸਾਨ ਨੇ।
ਹਾਂਜੀ ਹਾਂ, ਨਹੀ ਸਹੀ ਗੱਲ ਆ ਜਦੋਂ ਦੇਖੋ। ਕਦੇ ਗਰਮੀ ਕਦੇ ਸਰਦੀ ਇਹਦੇ ਕਰਕੇ ਵੀ ਨਾ ਆਪਾਂ ਬਿਮਾਰ ਪੈਂਦੇ ਪਏ ਹਾਂ।
ਹਾਂਜੀ ਹਾਂ।
ਕਦੀ ਗਰਮੀ ਸਵੇਰੇ ਮੌਸਮ ਠੀਕ ਹੁੰਦਾ ਦੁਪਹਿਰੇ ਕੋਲ ਤੇ ਗਰਮੀ ਹੋ ਜਾਂਦੀ ਹੈ ਸ਼ਾਮ ਨੂੰ। ਪੰਜ ਵਜੇ ਤੋਂ ਬਾਅਦ ਫਿਰ ਉਹ ਹੋ ਜਾਂਦਾ ਮੌਸਮ ਖਰਾਬ ਹੋ ਜਾਂਦਾ
ਹਾਂਜੀ ਹਾਂ ਫੇਰ ਮੌਸਮ ਹੋ ਜਾਂਦਾ ਹ ਜਿ ਮੈਂ ਅਗਲੇ ਮਹੀਨੇ ਦੇਖ ਲਿਓ ਵੀ ਹ ਹਵਾ ਚੱਲਣ ਲੱਗ ਜੂਗੀ ਮੀਂਹ ਪੈਣ ਲੱਗ ਜੂਗੀ ਕਿਉਂਕਿ ਸਉਣ ਦਾ ਮਹੀਨਾ ਅਗਲਾ
ਠੀਕ ਹੈ ਜੀ ਠੀਕ ਹੈ
ਹਾਂਜੀ
ਹਾਂ ਹਾਂ ਨੈਕਸਟ ਮੰਥ ਤੇ ਬਾਰਿਸ਼ ਪੈਣੀ ਸ਼ੁਰੂ ਹੋ ਜਾਂਦੀ ਹੈ
ਹਾਂਜੀ
ਹਾਂਜੀ ਹਾਂ ਚਲੋ ਵਧੀਆ ਬਸ ਇਦਾਂ ਹੁੰਦਾ ਕਿ ਜਿਹੜੇ ਵਿਚਾਰੇ ਖੇਤਾਂ ਦੇ ਵਿੱਚ ਕੰਮ ਕਰਦੇ ਪਏ ਨੇ ਨਾ ਉਹਨਾਂ ਨੂੰ ਧੁੱਪ ਦੇ ਵਿੱਚ ਕੰਮ ਕਰਨਾ ਪੈ ਰਿਹਾ ਜਦੋਂ ਨੂੰ ਉਹਨਾਂ ਕੰਮ ਕਰਕੇ ਹਟ ਜਾਂਦੇ ਨੇ ਸ਼ਾਮ ਨੂੰ ਵੈਸੇ ਸਹੀ ਮੌਸਮ ਠੀਕ ਕਰ ਦਿੰਦਾ ਰੱਬ
ਠੀਕ ਹੋ ਜਾਂਦਾ ਸਹੀ ਗੱਲ ਹੈ
ਫਿਰ ਇਹ ਤਾਂ ਗ਼ਲਤ ਗੱਲ ਹੈ ਨਾ ਕਿ ਚਲੋ ਜੇ ਠੰਡ ਕਰਨੀ ਹੈ ਤੇ ਬੰਦਾ ਦੁਪਹਿਰੇ ਵੀ ਚਲੋ ਰੱਬ ਨੂੰ ਐਵੇਂ ਹੈ ਕਿ ਦੁਪਹਿਰੇ ਕਰ ਲਵੇ ਨਾਲੇ ਵਿਚਾਰੇ ਕੰਮ ਕਰ ਲੈਣ ਖੇਤਾਂ ਦੇ ਵੀ ਵਿੱਚ ਜਿਹੜੇ ਲੱਗੇ ਹੋਏ ਨੇ ਹੁਣ ਵੇਖੋ ਹੁਣ ਆਪਣੇ ਬਾਹਰਲੇ ਸਾਈਡ ਤੋਂ ਬਿਹਾਰ ਵਾਲੀ ਸਾਈਡ ਤੋਂ ਬਈਏ ਵੀ ਆਏ ਹੋਏ ਹੈ ਪਿੰਡਾਂ ਵਾਲੇ ਵੀ ਨੇ ਜਿਹੜੇ ਛੋਟੀ ਕਾਸਟ ਦੇ ਹੁੰਦੇ ਨੇ ਝੋਨਾ ਵਗੈਰਾ ਲਾਉਂਦੇ ਪਏ ਨੇ
ਜ਼ਿਆਦਾ ਭੈਈਏ ਆਏ ਹੋਏ ਨੇ
ਠੀਕ ਹੈ ਜੀ ਠੀਕ ਹੈ
ਹਾਂਜੀ ਹਾਂ ਉਹ ਵੀ ਝੋਨਾ ਲਗਾ ਕੇ ਫਿਰ ਜਾਣਗੇ
ਠੀਕ ਹੈ ਠੀਕ ਹੈ ਹਾਂ ਦੇਖੋ ਤੁਸੀਂ ਦੇਖੋ ਧੁੱਪ ਦੇ ਵਿੱਚ ਵਿਚਾਰੇ ਝੋਨਾ ਲਾਉਂਦੇ ਨੇ
ਹਾਂਜੀ ਹਾਂ ਉਹ ਵੀ ਦੇਖ ਲਓ ਕਿੰਨੀ ਜ਼ਿਆਦਾ ਧੁੱਪ ਹੁੰਦੀ ਹੈ ਜਦੋਂ ਉਹਨਾਂ ਦਾ ਹਟਣ ਦਾ ਟਾਈਮ ਹੁੰਦਾ ਤਾਂ ਦੇਖ ਲੋ ਕਿੰਨੀ ਜ਼ਿਆਦਾ ਸ ਵੀ ਮੌਸਮ ਸੈੱਟ ਹੋ ਜਾਂਦਾ ਠੰਡਾ ਹੋ ਜਾਂਦਾ ਸ਼ਾਮ ਨੂੰ
ਹਾਂਜੀ ਹਾਂ ਹੁਣ ਤੁਸੀਂ ਪੰਜ ਵਜੇ ਲਾ ਲਓ ਕਿ ਹਨਾ ਜਿੰਨੇ ਬੰਦੇ ਹੁੰਦੇ ਨੇ ਉਹਨਾਂ ਦਾ ਰਾਸ਼ਨ ਪਾਣੀ ਬਣਾਉਣਾ ਹੁੰਦਾ ਪੰਜ ਵਜੇ ਇੱਧਰ ਕੁਲ ਹਾਰ ਜਾਂਦੇ ਨੇ ਤਾਂ ਪੰਜ ਵਜੇ ਨੂੰ ਜਿਹੜਾ ਮੌਸਮ ਵੀ ਹੈ ਉਹ ਠੀਕ ਹੋ ਜਾਂਦਾ
ਉਹ ਬਹੁਤ ਜ਼ਿਆਦਾ ਹਵਾ ਜੀ ਨਾਲ ਪੂਰੀ ਚੱਲ ਪੈਂਦੀ ਆ ਬਹੁਤ ਠੰਡਾ ਜਿਹਾ ਹੋ ਜਾਂਦਾ ਮੌਸਮ
ਹਾਂ ਹਾਂ ਮੌਸਮ ਠੰਡਾ ਜਿਹਾ ਹੋ ਜਾਂਦਾ
ਜਿਉਂ-ਜਿਉਂ! ਜਿਵੇਂ ਤੁਸੀਂ ਗਰਮੀਆਂ 'ਚ ਦੇਖ ਲਓ ਕਦੇ ਮਿੰਟ ਚਦੀ ਗਰਮੀ ਵੱਧ ਜਾਂਦੀ ਐ। ਕਿਸੇ ਦਿਨ ਟੈਂਪਰੇਚਰ ਸਹੀ ਵੀ ਹੁੰਦਾ, ਕਿਸੇ ਦਿਨ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਐ।
ਹਾਂਜੀ-ਹਾਂਜੀ ਹਾਂ, ਸਹੀ ਗੱਲ ਏ ਫੋਟੀ- ਫੋਟੀ ਤੱਕ ਟੈਂਪਰੇ ਚਿਰ ਗਿਆ ਹੋਇਆ, ਹਾਂਜੀ। ਮੈਂ ਕਿਹਾ, ਚਾਲੀ ਤੱਕ ਗਿਆ ਹੋਇਆ ਟੈਂਪਰੇਚਰ ਆਪਣਾ।
ਹਾਂਜੀ, ਹਾਂ ਚਾਲੀ, ਇੱਕ ਦਿਨ ਤਾਂ ਸਾਡੇ ਬਿਆਲੀ ਵੀ ਹੋ ਗਿਆ ਸੀਗਾ।
ਅੱਛਾ! ਮੈਂ ਤੇ ਨੀਂ ਚੈੱਕ ਕੀਤਾ, ਮੈਂ ਤੇ ਦੋ ਤਿੰਨ ਦਿਨ ਹੀ ਲਗਾਤਾਰ ਚੈੱਕ ਕੀਤਾ।
ਇੰਨੀ ਜ਼ਿਆਦਾ ਗਰਮੀ ਵੱਧ ਗਈ ਸੀਗੀ।
ਠੀਕ ਆ ਫਿਰ ਜ਼ਿਆਦਾ ਹਸਨਾ ਤੁਹਾਡੇ ਇੱਥੇ ਸ਼ਹਿਰ ਖਾਤੇ ਵੀ ਥੋੜ੍ਹਾ ਫ਼ਰਕ ਪੈਂਦਾ ਗਾ।
ਹਾਂਜੀ ਹਾਂ।
ਸ਼ਹਿਰ ਦੇ ਵਿੱਚ ਏ ਸੀੇ ਵੀ ਵੱਧ ਹੁੰਦੇ ਨੇ ਨਾ ਤੇ ਆਵਾਜਾਈ ਦੇ ਸਾਧਨ ਵੀ ਵੱਧ।
ਹਾਂਜੀ।
ਉਹਨਾਂ ਕਰਕੇ ਵੀ ਹੋ ਜਾਂਦੇ ਥੋੜ੍ਹੇ। ਅਸੀਂ ਪਾਉਣੇ ਇਕੱਠ ਜਾਂ ਫਿਰ ਅੱਠ ਵਜੇ
ਅੱਛਾ
ਹਾਂਜੀ ਹਾਂ
ਹਾਂਜੀ
ਤੁਸੀਂ ਲੇਟ ਖਾਂਦੇ ਹੋ ਫਿਰ।
ਹਾਂਜੀ ਹਾਂ ਅਸੀ ਥੋੜ੍ਹਾ ਜਿਹਾ ਲੇਟ ਹੀ ਖਾਨੇ ਆ।
ਚਲੋ ਵਧੀਆ।
ਹਾਂਜੀ।
ਹੋਰ, ਕੀ ਬਣਾਇਆ ਤੁਸੀਂ ਅੱਜ?
ਅੱਜ ਅਸੀਂ ਬਣਾ ਰਹੇ ਹਾਂ ਤੋਰੀਆਂ।
ਇਹੀ ਚੱਲਦਾ ਪਿਆ ਕੱਦੂ, ਤੋਰੀਆਂ।
ਹਾਂਜੀ ਹਾਂ, ਅਸੀਂ ਤਾਂ ਫਸਟ ਟਾਈਮ ਬਣਾ ਰਹੇ ਆਂ ਤੋਰੀਆਂ।
ਠੀਕ ਐ।
ਹਾਂਜੀ ਹਾਂ, ਕੱਦੂ ਵੀ ਸਾਨੇ ਦੋ ਵਾਰੀ ਹੀ ਬਣਾਇਆ ਹਲੇ ਤਾਂ।
ਅੱਛਾ ਹੋਰ ਕੀ ਬਣਾਉਂਦੇ ਓ ਤੁਸੀਂ?
ਹੋਰ ਅਸੀਂ ਬਣਾ ਲੈਂਦੇ ਹਾਂ ਭਰੀਡੀਆਂ ਵਗੈਰਾ, ਗੋਭੀ। ਆਲੂ ਮਟਰ, ਹਾਂਜੀ ਆ ਮੈਂ ਸਾਰਾ ਕੁਛ ਬਣਾ ਲੈਂਦੀ ਆਂ।
ਠੀਕ ਹੈ ਨਹੀਂ ਤੁਸੀਂ ਹੁਣ ਮਤਲਬ ਖਾਂਦੇ ਹੋ ਸਬਜ਼ੀ ਰੋਟੀ ਗੋਭੀ ਵਗੈਰਾ ਦੀ?
ਹਾਂਜੀ ਹਾਂ ਮੈਂ ਖਾ ਵੀ ਲੈਂਣੀ ਆਂ ਹਰ ਇੱਕ ਸਬਜ਼ੀ।
ਜੀ, ਚਲੋ ਵਧੀਆ, ਹੁਣ ਵਧੀਆ ਬਣ ਜਾਂਦੀ ਏ ਇਸ ਮੌਸਮ ਦੇ ਵਿੱਚ?
ਹਾਂਜੀ ਹਾਂ ਵਧੀਆ ਬਣਦੀ ਫਸਟ- ਫਸਟ ਟਾਇਮ ਤਾਂ ਵਧੀਆ ਲੱਗਦੀ ਆ ਫਿਰ ਐਂਡ ਜੇ'ਚ ਵਧੀਆ ਨੀ ਲੱਗਦੀ।
ਹਾਂ, ਨਾ ਇਹ ਤਾਂ ਸਹੀ ਗੱਲ ਆ।
ਤੁਸੀਂ ਖਾ ਲੈਨੇ ਓ ਸਾਗ ਵਗੈਰਾ?
ਚਲੋ ਵਧੀਆ।
ਸਾਗ ਖਾ ਲੈਨੇ ਤੁਸੀ?
ਹਾਂਜੀ -ਹਾਂਜੀ ਹਾਂ, ਉਹ ਤਾਂ ਵਾਧੂ ਚੱਲਦਾ ਸਰਦੀਆਂ ਦੇ ਵਿੱਚ।
ਹਾਂਜੀ ਹਾਂ, ਜਾਂਦੇ ਵਕਤ ਜਦੋਂ ਅਹ ਨਿਬੜ ਜਾਂਦਾ ਉਦੋਂ ਇੰਨਾ ਜੀਅ ਕਰਦਾ ਏ ਖਾਣ ਨੂੰ ਨਹੀਂ ਕਈ ਵਾਰ ਤਾਂ। ਪਹਿਲੀ- ਪਹਿਲੀ ਵਾਰ ਤੇ ਲਾਸਟ ਜੀ ਵਾਰ ਜੀਅ ਕਰਦਾ ਹੁੰਦਾ ਸਾਗ ਨੂੰ।
ਹਾਂ, ਉਹ ਪਤਾ ਤਾਂ ਕੀ ਏ ਜੋ ਇੱਕ ਵਾਰ ਬਣਾ ਲਈ ਦਾ ਨਾ ਤੇ ਹਫ਼ਤਾ -ਹਫ਼ਤਾ ਚੱਲਦਾ ਜਿੱਦਾਂ, ਜਿੱਦਾਂ, ਜਿੱਦਾਂ ਹੋਈ ਜਾਂਦਾ। ਤੈਨ ਉੱਦਾਂ-ਉੱਦਾਂ ਟੇਸਟੀ ਬਨੀ ਜਾਂਦਾ।
ਥੋੜ੍ਹੇ ਕੇ ਟਾਈਮ ਬਾਅਦ ਇਹ ਚੀਜ਼ ਪਸੰਦ ਆਉਦੀ ਆ।
ਹੂੰ ਨਾ ਸਹੀ ਗੱਲ ਹੈ ਤੁਹਾਨੂੰ ਵੀ ਟੇਸਟੀ ਲੱਗਦਾ।
ਹਾਂਜੀ ਹਾਂ ਮੈਨੂੰ ਤਾਂ ਵਧੀਆ ਲੱਗਦਾ, ਮੱਕੀ ਦੀ ਰੋਟੀ ਖਾ ਲੈਦੇ ਹੋ ਤੁਸੀਂ?
ਹਾਂਜੀ, ਚੁੱਲ੍ਹੇ 'ਤੇ ਬਣਾਉਂਦੇ ਓ ਤੁਸੀ?
ਹਾਂਜੀ ਹਾਂ ਚੁੱਲੇ ਤੇ ਵੀ ਬਣਾ ਲੈਂਦੇ ਹਾਂ ਕਈ ਵਾਰ ਗੈਸ ਤੇ ਵੀ।
ਠੀਕ ਐ।
ਹਾਂਜੀ।
ਚਲੋ ਵਧੀਆ ਫਿਰ ਤਾਂ।
ਹਾਂਜੀ ਮੈਡਮ।
ਅਸੀਂ ਤਾਂ ਆਪ ਚੁੱਲ੍ਹੇ 'ਤੇ ਵੈਸੇ ਤਾਂ ਅਸੀਂ ਰੋਟੀ ਸਿਲੰਡਰ 'ਤੇ ਬਣਾਨੇ ਆ ਪਰ ਜਿੱਦਾਂ ਸਾਗ ਬਣਾਣਾ ਹੁੰਦਾ ਸੀਗਾ ਸ ਤੀਆ ਦੇ ਵਿੱਚੋ-
ਹਾਂਜੀ ਹਾਂ, ਅਸੀਂ- ਅਸੀਂ ਵੀ ਫਿਰ ਜਿੱਦਣ ਨਾਲ ਸਾਗ ਬਣਾਨੇ ਆ ਫਿਰ ਨਾਲ ਹੀ ਮੱਕੀ ਦੀਆਂ ਰੋਟੀਆਂ ਬਣਾ ਲੈਂਨੇ ਆ।
ਮੇਰੀ ਤੇ ਮੱਕੀ ਦੀ ਰੋਟੀ ਬਹੁਤ ਪਸੰਦ ਏ।
ਅੱਛਾ।
ਮਤਲਬ ਕਿ ਇਕੱਲਾ ਸਾਗ ਨਾਲ ਨੀ ਜਿਵੇਂ ਸਾਗ ਹੋਇਆ ਸਾਗ ਨਾਲ ਤੇ ਚਲੋ ਮੱਕੀ ਦੀ ਰੋਟੀ ਖਾਣੀਓ ਖਾਣੀ ਆ। ਤੇ ਜਿੱਦਾਂ ਚਟਨੀ ਹੋ ਗਈ, ਕੁੰਡੇ ਵਾਲੀ ਉਹਦੇ ਨਾਲ ਵੀ ਮ ਮੱਕੀ ਦੀ ਰੋਟੀ ਹੋ ਗਈ ਤੇ ਜਿੱਦਾਂ ਗੋਭੀ ਸੁੱਕੀ ਸਬਜ਼ੀ ਹੋ ਗਈ, ਗੋਭੀ ਦੀ ਹੋ ਗਈ।
ਹਾਂਜੀ, ਹਾਂ ਸੁੱਕੀ ਸਬਜ਼ੀ ਗੋਭੀ ਹੋ ਗਈ, ਗਾਜਰ।
ਹਾਂ ਇਹਨਾਂ ਨਾਲ ਵੀ ਨਾ ਫਿਰ ਮੱਕੀ ਦੀ ਰੋਟੀ ਵੀ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਚਟਨੀ ਬਣਾਉਂਦੇ ਹੋ ਕਈ ਲੋਕ ਨਾ ਇਹਨੂੰ ਪਤਾ ਹੀ ਨਹੀਂ ਹੈਗਾ ਕਿ ਚਟਨੀ ਹੁੰਦੀ ਕੀ ਏ।
ਨਹੀਂ- ਨਹੀਂ ਅਸੀਂ ਚਟਨੀ ਬਣਾਉਣੇ ਆ ਅਸੀਂ ਤਾਂ ਨੂਨ ਮਿਰਚ ਵੀ ਘੁੱਟ ਕੇ ਰੱਖਦੇ ਹੁੰਨੇ ਆ ਵੀ ਖਾਧਾ ਜਾਂਦਾ ਮਖਣੀ ਨਾਲ। ਮਲਾਈ ਨਾਲ।
ਅੱਛਾ, ਗ੍ਰੈਂਡ ਕਰਕੇ ਬੋਤਲ 'ਚ ਪਾ ਲੈਂਨੇ ਹੋ? ਗ੍ਰੈਂਡ ਕਰਕੇ ਬੋਤਲ 'ਚ ਪਾ ਲੈਂਨੇ ਹੋ?
ਨਹੀਂ ਨਹੀਂ ਗਰੈਂਡ ਕਰਕੇ ਹਾਂ ਹਾਂ ਕਈ ਵਾਰ ਤਾਂ- ਲੂਣ ਮਿਰਚ ਤਾਂ ਕੁੱਟ ਕੇ ਬੋਕਸ ਜੇ ਚ ਹੀ ਰੱਖਦੇ ਆ।
ਠੀਕ ਐ।
ਹਾਂ ਜੇ ਚਟਨੀ ਬਣਾਉਣੀ ਹੋਵੇ ਉਹ ਸਪੈਸ਼ਲ ਬਣਾਉਣੇ ਆ।
ਠੀਕ ਐ, ਚਲੋ ਵਧੀਆ ਐ, ਚਟਨੀ ਲੱਗਦੀ ਟੇਸਟ ਲੱਗਦੀ ਏ।
ਹਾਂਜੀ ਹਾਂ ਟੇਸਟ ਲੱਗਦੀ ਆਂ।
ਮੇਰਾ ਤੇ ਕਦੇ ਕਦੇ ਹੁਣ ਵੀ ਮਨ ਕਰਦਾ ਹੁੰਦਾ ਨਾ ਕਿ ਚਟਨੀ ਬਣਾਈਏ ਸਾਰੀਆ ਸਬਜ਼ੀਆਂ ਤੋਂ ਜਦੋਂ ਜੀ ਜਾ- ਉੱਤਰ ਜਾਂਦਾ ਨਾ ਡੇਲੀ ਕੱਦੂ ਤੋਰੀਆਂ ਕੱਦੂ ਤੋਰੀਆਂ ਫ਼ਿਰ ਏਦਾਂ-
ਖਾਣ ਤੇ ਜੀ ਕਰਦਾ।
ਫਿਰ ਮਨ ਕਰਦਾ ਹੁੰਦਾ ਕਿ ਚਟਨੀ ਬਣਾਓ ਅਤੇ ਆਰਾ ਆਰਾਮ ਨਾਲ ਰੋਟੀ ਖਾਓ।
ਹਾਂਜੀ ਹਾਂ।
ਤੁਸੀਂ ਤਾਂ ਨੀ ਬਣਾਦੇ ਹੁੰਦੇ ਹੁਣ? ਚਟਨੀ ਤਾਂ ਨੀ ਹੁਣ ਕਦੀ ਬਣਾਈ ਤੁਸੀਂ?
ਹੁਣ ਤਾਂ ਹਾਲੇ ਚਟਨੀ ਨੂੰ ਬਹੁਤ ਟਾਈਮ ਹੋ ਗਿਆ ਬਸ ਕੱਲ੍ਹ ਪਰਸੋਂ ਨੂੰ ਬਣਾਵਾਂਗੇ।
ਚਲੋ ਵਧੀਆ ਮੈਂ ਵੀ ਸੋਚ ਰਹੀ ਸੀ ਮੈਂ ਕਿਹਾ ਚਲੋ ਚਟਨੀ ਬਣਾਵਾਂਗੇ ਚਟਨੀ ਨਾਲ ਮਿੱਠੀਆਂ ਰੋਟੀਆਂ ਬਣਾ ਕੇ ਖਾਵਾਂਗੇ।
ਮਿੱਠੀਆ!
ਹਾਂਜੀ ਸ਼ੱਕਰ ਦੀਆਂ ਰੋਟੀਆਂ।
ਅੱਛਾ ਅੱਛਾ ਹਾਂ।
ਤੁਸੀਂ ਬਣਾਦੇ ਹੋ?
ਹਾਂਜੀ ਹਾਂ, ਬਣਾ ਲੈਂਨੇ ਹੁੰਨੇ ਆ।
ਚਲੋ ਵਧੀਆ ਫਿਰ ਤਾਂ।
ਹਾਂਜੀ ਹਾਂ ਸਵਾਦ ਲੱਗਦੀ ਆ।
ਬਹੁਤ ਟੇਸਟੀ ਲੱਗਦੀ ਆਂ ਚਟਨੀ ਮਤਲਬ ਚਟਨੀ ਕੁੰਡੇ ਵਾਲੀ ਹੋਵੇ ਨਾ ਫਿਰ ਜ਼ਿਆਦਾ-
ਹਾਂਜੀ ਹਾਂ ਕੁੰਡੇ ਵਾਲੀ। ਚਟਨੀ ਤਾਂ ਅਸੀਂ ਵੀ ਜੇ ਕੁੱਟੀਏ ਕੁੰਡੇ ਚ ਹੀ ਕੁੱਟਦੇ ਆ।
ਸਹੀ ਗੱਲ ਹੈ ਟੇਸਟ ਲੱਗਦੀ ਆ, ਗ੍ਰੈਂਡ ਕਈ ਲੋਕ ਹੁੰਦੇ ਨੇ ਨਾ ਗ੍ਰੈਂਡ ਕਰ ਲੈਂਦੇ ਨੇ ਗੰਡੇ।
ਹਾਂਜੀ ਹਾਂ।
ਫਿਰ ਉਹ ਨਾ ਟੇਸਟ ਜਾ ਨੀ ਆਂਦਾ ਕਿਉਂਕਿ ਫਿਰ ਤੇ-
ਹਾਂਜੀ ਅੱਧੇ ਸਿੰਪਲ ਪਿਆਜ਼ ਦੀ ਉਹ ਕੱਟ- ਕੱਟ ਦੇ ਨੇ ਇੱਕ ਤੋਰੀ ਉਹਦੀਆਂ ਵੀ ਕੱਟੀ ਜਾਂਦੀ ਆ।
ਆਲੂ ਹਾਂ ਅਸੀਂ ਚਿੱਬੜਾਂ ਦੇ ਵੀ ਕੁੱਟ ਦਿੰਦੇ ਆ, ਕਈ ਲੋਕ ਐਵੇਂ ਹੁੰਦੇ ਨੇ ਕਿ- ਇਕੱਲੇ ਨਾ ਆਲੂ ਦੇ ਵੀ ਕੁੱਟਦੇ ਨੇ ਹਾਂਜੀ, ਇਕੱਲੇ ਆ ਮਤਲਬ ਆਲੂ ਦੀ ਵੀ
ਅੰਬੀ ਦੀ ਕਟਨੀ ਚਟਣੀ,
ਹਾਂ ਅੰਬੀ ਦੀ ਵੀ ਅਸੀਂ ਕੁੱਟੀ ਸੀਗੀ ਟੇਸਟੀ ਬਣਦੀ ਹੈ। ਹਾਂ ਹਾਂਜੀ ਹਾਂ ਮੈਂ ਉਹੀ ਕਹਿੰਦੀ ਪਈ ਸੀ ਕਿਨਾਂ ਲੋਕ ਆਲੂਆਂ ਦੀ ਵੀ ਚਟਨੀ ਕੁੱਟਦੇ ਨੇ ਉਹਦੇ ਵਿੱਚ ਨਾ ਪਿਆਜ਼ ਨਹੀਂ ਪਾਉਂਦੇ ਹੈਗੇ
ਹਾਂਜੀ
ਉਹਦੇ ਵਿੱਚ ਇਕੱਲਾ ਮੇਥਾ ਧਨੀਆ ਆਲੂ ਤੇ ਨੂਨ ਮਿਰਚ ਪਾਉਂਦੇ ਨੇ
ਅਮਰੂਦ ਦੀ ਚਟਨੀ ਵੀ ਬਣਾਈ ਅਸੀਂ ਇੱਕ ਵਾਰ
ਅਸੀਂ ਨਮਰੂਦ ਦੀ ਨੀ ਅਸੀਂ ਬਣਾਈ ਹੈਗੀ ਕਦੀ,
ਅੱਛਾ ਕੱਚੇ-ਕੱਚੇ ਮਮਰੂਦਾਂ ਦੀ ਬਣਾਈ ਸੀ, ਅਸੀਂ ਇੱਕ ਵਾਰੀ ਹੀ ਬਣਾਈ ਸੀ।
ਚਲੋ ਵਧੀਆ।
ਹਾਂਜੀ ਵਧੀਆ ਲੱਗੀ ਸੀ ਵੀ ਬਹੁਤ ਟੇਸਟੀ ਸੀਗੀ।
ਠੀਕ ਐ।
ਮੈਨੂੰ ਜ਼ਿਆਦਾ ਚਿੱਬੜਾਂ ਦੀ ਪਸੰਦ ਹੈ, ਪੁਦੀਨੇ ਦੀ ਵੀ ਬਹੁਤ ਜ਼ਿਆਦਾ ਖਾਂ
ਨਹੀਂ ਪੁਦੀਨੇ ਦੀ ਵੀ ਨਹੀਂ, ਕਦੀ ਅਸੀਂ ਬਣਾਈ ਹੈਗੀ, ਪੁਦੀਨੇ ਦੀ ਕਿੱਦਾਂ ਬਣਦੀ ਹੈ,
ਹੈਂਜੀ, ਬਸ ਧਨੀਏ, ਪਦੀਨੇ ਨੂੰ ਕੁੱਟ ਲੋੋ ਤੇ ਥੋੜੇ ਜਿਹੇ ਜੇ ਪਿਆਜ਼ ਪਾਉਣੇ ਨੇ ਪਾਲਓ ਨਹੀਂਦਾ
ਹਾਂਜੀ
ਲੋੜ ਨਹੀਂ, ਬਸ ਫਿਰ ਉਹਦੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ
ਚਲੋ ਵਧੀਆ ਫਿਰ ਅ ਏਦਾਂ ਹੀ ਖਾਂਦੇ ਹੋ, ਜਾਂ ਫਿਰ ਤੜਕ ਕੇ ਖਾਂਦੇ ਹੋ।
ਤੜਕੇ ਕੇ ਨੀ ਖਾਂਦੇ ਜਿੱਦਾਂ ਦੇਖੋ, ਜੀ ਪਿਆਜ ਵਗੈਰਾ। ਅ ਕੁੰਡੀ ਸੋਟੇ ਨਾਲ ਕੁੱਟੀ ਜਾਵੇ, ਨਾ ਉਹਨੂੰ ਅਸੀਂ ਤੜਕੇ ਨਹੀਂ ਮਾਰਦੇ ਹੈਗੇ। ਏਦਾਂ ਹੀ ਖਾਦੇਂ ਫਿਰ ਹਾਂਜੀ ਤੜਕਾ ਅਸੀਂ ਉਹਨੂੰ ਲਗਾਣੇ, ਆ ਜਿਹੜੀ ਚੋਪ ਕਰਕੇ ਬਣਾਉਣੇ ਆ।
ਚਲੋ ਠੀਕ ਹੈ ਜੀ,
ਠੀਕ ਹੈ,
ਓਕੇ ਓਕੇ,